ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ, ਹੋਰ ਕਾਰ ਪਰਿਵਾਰ ਸਭ ਵਧੀਆ ਜੀ। ਹੈਲੋ। ਤੁਹਾਡੀ ਆਵਾਜ਼ ਨੀ ਆਂਦੀ ਬਈ ਜੀ ਬਿਲਕੁਲ ਵੀ।
ਨੈੱਟਵਰਕ ਇਸ਼
ਤੁਹਾਡੀ ਆਵਾਜ਼ ਬੜੀ ਧੀਰੇ ਆ ਰਹੀ ਏ। ਕੀ ਕਹਿ ਰਹੇ ਹੋ। ਅ ਦੇਖੋ ਮਾਅ ਮਾਫ਼ ਕਰਨਾ ਪਰਨਾ ਤੁਹਾਡੀ ਆਵਾਜ਼ ਆ ਤਾ ਰਹੀ ਏ ਪਰ ਬੜੀ ਧੀਰੇ ਆ ਰਹੀ ਜਿਵੇਂ ਨਾ ਤੁਸੀਂ ਫ਼ੋਨ ਤੋਂ ਬੜੀ ਦੂਰ ਬੈਠੇ ਦੇ ਹੋ।
ਹੈਲੋ। ਹੁੰ, ਨਹੀਂ ਆ ਰਹੀ ਮੈਂ ਕੱਟ
ਹੈਲੋ।
ਹਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਆਗੀ ਆਵਾਜ।
ਹਾਂਜੀ ਹਾਂਜੀ ਹੁਣ ਆਈਏ ਜੀ ਏ ਕਲੀਅਰ, ਹੋਰ ਕਾਰ ਪਰਿਵਾਰ ਸਭ ਵਧੀਆ ਜੀ?
ਹਾਂਜੀ ਹਾਂਜੀ ਵਧੀਆ
ਹਾਂਜੀ ਬਹੁਤ ਵਦੀਆਂ ਜੀ, ਬਹੁਤ ਸ਼ਾਨਦਾਰ, ਬਹੁਤ ਮਜ਼ੇਦਾਰ। ਹੋਰ ਦੱਸੋ ਕੀ ਕਰਦੇ ਬਏ ਸੀ?
ਬਸ।
ਅੱਛਾ, ਅੱਛਾ ਇੱਕ ਗੱਲ ਪੁੱਛਣੀ ਸੀ? ਤੁਹਾਡੇ ਤੋਂ। ਹੈਲੋ। ਹਾਂਜੀ ਇਹ ਗੱਲ ਪੁੱਛਨੀ ਸੀ ਕਿ ਮਤਲਬ ਕਿ ਔਨਲਾਈਨ ਸ਼ੋਪਿੰਗ ਦੇ ਬਾਰੇ ਗੱਲ ਪੁੱਛਨੀ ਸੀ, ਮਤਲਬ ਜਿਵੇਂ ਹੁਣ ਅਸੀਂ ਅਗਰ ਔਨਲਾਈਨ ਤੋਂ ਕੁਝ ਚੀਜ਼ ਮੰਗਵਾਂਨੇ ਹਾਂ ਜਿਵੇਂ ਕੋਈ ਜੀਨਸ ਹੋ ਗਈ, ਸ਼ਲਟ ਹੋ ਗਈ, ਠੀਕ ਹੈ ਜੀ, ਜੀ ਹੁਣ ਅਸੀ ਕੁਸ ਮੰਗਵਾ ਰਹੇ ਹਾਂ, ਔਨਲਾਈਨ ਮੰਗਵਾ ਰਹੇ ਹਾਂ, ਤੇ ਕਦੀ-ਕਦੀ ਨਾ ਔਨਲਾਈਨ ਚ ਕਿ ਦਿੱਕਤ ਆਂਦੀ ਏ ਸਮਾਨ ਕਦੀ ਸ਼ਲਟ ਛੋਟੀ-ਵੱਡੀ ਆ ਜਾਂਦੀ ਏ। ਤੇ ਫੇਰ ਤੁਸੀਂ ਮੈਨੂੰ ਏ ਦੱਸੋ ਕਿ ਮਲਬ ਕੀ ਔਫਲਾਈਨ ਚ ਅ ਕੱਪੜੇ ਖਰੀਦਣਾ ਬੈਟਰ ਹੈਗਾ ਯਾ ਫਿਰ ਔਨਲਾਈਨ?
ਔਨਲਾਈਨ ਠੀਕ ਏ।
ਆ, ਵੀਰ ਜੀ ਦੇਖੋ ਸੋਰੀ ਪਰ ਤੁਹਾਡੀ ਆਵਾਜ਼ ਨਾ ਆ ਨਹੀ ਰਹੀ ਬਿਲਕੁਲ ਵੀ।
ਹੈਲੋ।
ਹਾਂਜੀ ਹੁਣ ਆ ਰਹੀ ਜੀ ਆਵਾਜ਼।
ਵਿੱਚ-ਵਿੱਚ ਨਾ ਥੋੜੀ ਬਰੇਕ ਹੁੰਦੀ ਆਵਾਜ਼ ਨਾ।
ਨਹੀਂ ਨਹੀਂ ਕੋਈ ਗੱਲ ਨਹੀਂ ਤੇ ਫਿਰ ਮੈਂ ਪੁੱਛਣਾ ਸੀ ਕਿ ਜੀ ਆਨਲਾਈਨ ਜਿਵੇਂ ਤੁਸੀਂ ਕੋਈ ਜੀਨਸ ਮੰਗਵਾਓ ਤੇ ਹੋ ਸਕਦਾ ਉਹ ਟਾਈਟ ਆ ਜਾਏ, ਹੋ ਸਕਦਾ ਤੁਸੀਂ ਐਕਸਲ ਮੰਗਵਾਈ ਹੈ। ਤੇ ਐਲ ਆ ਜਾਏ। ਤੇ ਮਤਲਬ ਕਿ ਔਫਲਾਈਨ ਤੁਸੀਂ ਕੱਪੜੇ ਖਰੀਦੇ ਯਾ ਫਿਰ ਓਨਲਾਈਨ?
ਮੈਂ ਓਨਲਾਈਨ ਵੀ ਖਰੀਦਾ ਵਾਂ, ਤੇ ਓਫਲਾਈਨ ਵੀ ਖਰੀਦਾ ਵਾ। ਬਟ ਹਲੇ ਤੱਕ ਮੈਨੂੰ ਕੋਈ ਦਿੱਕਤ ਆਈ ਨੀ ਇਸ ਤਰ੍ਹਾਂ ਜਿਵੇਂ ਚੇਂਜ ਵਗੈਰਾ ਕਰਨਾ ਪਵੇ। ਤੇ ਨਹੀਂ ਤਾਂ ਫੇਰ ਆਪਾਂ ਰਿਫੰਡ ਚ ਪਾ ਦਿੰਦੇ ਹਾਂ ਇਹਨੂੰ। ਜੇ ਨਹੀਂ ਪਸੰਦ ਆਈ ਤਾਂ, ਰਿਫੰਡ ਫਿਰ ਪੈਸੇ ਉ ਓ ਓਟੋ। ਓ ਉਟੋ ਕ੍ਰੈਡਿਟ ਹੋ ਜਾਂਦੀ ਆਪਣੇ ਅਕਾਊਂਟ ਚ। ਰਿਫੰਡ ਪਾਉਣ ਤੋਂ ਬਾਅਦ, ਵੈਸੇ ਦਿੱਕਤ ਤਾਂ ਕੋਈ ਨੀ। ਪਹਿਲੇ ਦਿੱਕਤ ਆਉਂਦੀ ਹੁੰਦੀ ਸੀ ਕਈ ਐਪ ਦੇ ਵਿੱਚ। ਓਨਲਾਈਨ ਸ਼ੋਪਿੰਗ ਚ, ਹੁਣ ਤਾਂ ਨਹੀਂ ਕੁਛ ਇਸ ਤਰ੍ਹਾਂ ਹੈਗਾ? ਹਾਂਜੀ।
ਔਨਲਾਈਨ ਚ ਏ ਦਿੱਕਤ ਹੈਗੀ ਏ ਜਿਵੇਂ ਹੁਣ ਤੁਸੀਂ ਅਗਰ ਤੁਹਾਨੂੰ ਇਮਰਜੈਂਸੀ ਜਾਣਾ ਪਵੇ, ਇੱਕੋ ਦਮ ਤੁਹਾਡਾ ਪਲਾਨ ਬਣ ਗਿਆ, ਕਿ ਕੱਪੜੇ ਨੀ ਹੈਗੇ ਤੇ ਤੁਹਾਨੂੰ ਪਤਾ ਹੀ ਹੈਗਾ ਤੁਸੀਂ ਕੋਈ ਪਲੇਸਡ ਔਡਰ ਕਰਦੇ ਹੋ।
ਹਮ, ਹਾਂ ਸੇਮ-ਸੇਮ ਡੇਟ ਡਿਲੀਵਰੀ ਨਹੀਂ ਹੁੰਦੀ ਉਹਨਾਂ ਦੀ।
ਹਾਂਜੀ, ਸਹੀ ਕਹਿੰਦੇ ਤਾਂ ਫੇਰ ਬੰਦੇ ਨੂੰ ਦੇਖੋ ਇਮਰਜੈਂਸੀ ਜਾਂ ਤਾਂ ਦੇਖੋ ਦੋ ਦਿਨ ਚ ਪਲਾਨ ਬਣਿਆ ਕਿੱਧਰ ਜਾਣਾ ਹੈ, ਤੇ ਉਹਨੂੰ ਦੇਖੋ ਮਾਰਕੀਟ ਚ ਜਾਣਾ ਹੀ ਪਏਗਾ ਜੀ।
ਹਾਂ ਬਿਲਕੁਲ-ਬਿਲਕੁਲ।
ਜੀ, ਹਾਂਜੀ ਤੇ ਫੇਰ ਬਹ ਉਹ ਤੇ ਫੇਰ ਮਤਲਬ ਕਿ ਓਨਲਾਈਨ ਅਗਰ ਤੁਸੀਂ ਮਾਰਕੀਟ ਜਾ ਕੇ, ਕੱਪੜੇ ਦੇਖ ਕਰਿਓ, ਤੇ ਤੁਸੀਂ ਹੱਥ ਲਗਾ ਕੇ ਫੈਬਰਿਕ ਵੀ ਚੈੱਕ ਕਰ ਸ ਸਕਦੇ ਹੋ ਕੀ, ਏਹ ਮਲਬ ਕੱਪੜਾ ਕਿਵੇਂ ਜਾ ਹੈਗਾ?
ਬੈਸਟ ਤਾਂ ਜਿਆਦਾ ਔਫਲਾਈਨ ਹੀ, ਔਫਲਾਈਨ ਹੀ ਠੀਕ ਰਹੇਗਾ।
ਹਾਂਜੀ।
ਓਨਲਾਈਨ ਤਾਂ ਆਪਾਂ ਨੂੰ ਬਸ ਖਾਲੀ ਦੇਖਣਾ ਹੀ ਪੈਂਦਾ ਨਾ, ਵੀ ਹਾਂ ਪਿਕਚਰ ਦੇਖ ਲਈ ਹਾਂ, ਬਈ ਵਧੀਆ ਪਾਇਆ ਹੈ ਵਾ ਅਗਲੇ ਦੇ ਲੱਗ ਰਿਹਾ ਵਾ, ਬਸ ਆਪਾਂ ਉਹੀ ਦੇਖ ਕੇ ਮੰਗਾ ਲੈਂਣੇ ਹਾਂ, ਕਈ ਵਾਰ ਡਿਫਰੈਂਟ ਆਈਟਮ ਬੀ ਆ ਜਾਂਦੀ ਆ, ਆਪਾਂ ਜੋ ਦੇਖਿਆ ਉਹ ਨਹੀਂ ਆਉਂਦਾ। ਚੇਂਜ ਹੋ ਕੇ ਆ ਜਾਂਦੀ ਹੈ ਕਲਰ ਕਲਰ ਚੇ ਹੋ ਯਾਂਦਾ ਵਾ? ਕਲਰ ਆਪਾਂ ਜਿਹੜਾ ਮੰਗਾਇਆ, ਕਈ ਵਾਰੀ ਚੇ ਗੂੜਾ ਦਿਖਦਾ ਵਾ, ਜਦੋਂ ਆਪਾਂ ਮੰਗਾ ਲੈਂਣੇ ਆ, ਉਹ ਬਿਲਕੁਲ ਹੀ ਲਾਈਟ ਹੋ ਜਾਂਦਾ ਵਾ।
ਬਿਲਕੁਲ ਜੀ, ਸਹੀ ਕਹਿੰਦੇ ਹੋ।
ਦੇਖਦੇ ਹਾਂ ਉਹ ਡਾਰਕ ਆ ਜਾਂਦਾ ਵਾ, ਡਿਲੀਵਰੀ ਚ। ਕਾਫ਼ੀ ਚੱਕਰ ਹੁੰਦੇ ਆ। ਬਾਕੀ ਵੇਖ ਜੋ ਅੱਖ ਨਾਲ ਦੇਖ ਕੇ, ਹੱਥ ਨਾਲ ਲਗਾ ਹੱਥ ਨਾਲ ਫੜ ਕੇ ਆਪਾਂ ਸ਼ੋਪਿੰਗ ਕਰਾਂਗੇ ਉਹ ਵਧੀਆ ਰਹਿੰਦੀ ਹੈ।
ਹਾਂਜੀ।
ਹਮ ਬਾਕੀ ਹੁਣ ਜਿਵੇਂ ਮੌਸਮ ਇਸ ਤਰ੍ਹਾਂ ਚੱਲ ਰਿਹਾ ਹੁਣ ਗਰਮੀ ਦਾ, ਸਮਾਂ ਟਾਈਮ ਚੱਲ ਰਿਹਾ ਇਹਦੇ ਚ ਤਾਂ ਫਿਰ ਹੁਣ ਬੰ ਦਾ ਬਾਹਰ ਕਿੱਥੇ ਨਿਕਲੂਗਾ ਸ਼ਾਮ ਨੂੰ ਨਿਕਲੇਗਾ। ਇਹਦੇ ਚ ਤਾਂ ਹੁਣ ਆਫਲਾਈਨ ਇਹ ਚਲ ਦੀਆ ਜ਼ਿਆਦਾ ਸ਼ੋਪਿੰਗਾਂ।
ਜੀ-ਜੀ ਸਹੀ ਕਹਿੰਦੇ ਪਏ ਉਹ।
ਹਾਂਜੀ।
ਜੀ-ਜੀ ਦੇਖੋ ਅੱਜ ਦੇ ਟਾਈਮ ਚ ਦੇਖੋ, ਔਫਲਾਈਨ ਚ ਕਈ ਮਾਰਕੀਟ ਖਤਮ ਹੀ ਹੋ ਗਈ ਹੈ।
ਹਮ ਓਨਲਾਈਨ-ਓਨਲਾਈਨ ਦੀ ਵਜਾ ਨਾਲ, ਗਰਮੀਆਂ ਚ ਕਹਿੰਦੇ ਗਰਮੀ ਜਿਆਦਾ ਹੋ ਗਈ। ਸਰਦੀਆਂ ਚ ਕਹਿੰਦੇ ਸਰਦੀ ਜ਼ਿਆਦਾ ਹੈਗੀ ਆ। ਜਦੋਂ ਗਰਮੀ ਆਂਦੀ, ਉਦੋਂ ਕਹਿੰਦੇ ਥੋੜ੍ਹੀ ਸਰਦੀ ਆ ਜੂਗੀ ਫੇਰ ਚੱਲਾਂਗੇ ਕਿਤੇ ਘੁੰਮਣ ਵਗੈਰਾ। ਜਦੋਂ ਗਰਮੀ ਆਉਂਦੀ ਹੈ ਜਦ ਕਹਿੰਦੇ ਜਦੋਂ ਸਰਦੀ ਆ ਜੂਗੀ ਫੇਰ ਚੱਲਾਂਗੇ, ਉਹ ਵਿੱਚ ਵਿਚਾਲੇ ਕੰਮ ਅਟਕਿਆ ਰਹਿੰਦਾ ਸਾਡੇ ਵਰਗਿਆਂ ਦਾ।
ਜੀ।
ਪਿੰਡ ਵੀ ਪਿੰਡ ਵੀ ਨਹੀਂ ਜਾਣਾ। ਸਾਡੇ
ਹਾਂਜੀ।
ਹੋਰ ਬੁਲਾਉਂਦੇ ਰਹਿੰਦੇ ਹੈਗੇ ਰਿਸ਼ਤੇਦਾਰ, ਆਉਂਦੇ ਨੀ ਤੁਸੀਂ ਛੁੱਟੀ ਰਹਿੰਦੀ ਹੈ ਆਪਣੀ, ਦੋ ਛੁੱਟੀਆਂ ਰਹਿੰਦੀ ਹੈ ਸੈਟਰਡੇ ਸੰਡੇ।
ਅੱਛਾ ਜੀ।
ਕੰਮ ਨੀ ਮੁੱਕਦੇ ਆਪਣੇ, ਬਾਹਰ ਤਾਂ ਕਿੱਥੇ ਨਿਕਲ ਹੋਣਾ।
ਜੀ ਸਹੀ ਕਹਿੰਦੇ ਪਏ ਹੋ।
ਕੋਈ ਨਾ ਕੋਈ ਕੰਮ ਫਸਿਆ ਰਹਿੰਦਾ ਵਾ।
ਹਾਂਜੀ ਹਮ। ਤੇ ਮਤਲਬ ਜੀ-ਜੀ ਜੂਨ ਚੱਲ ਰਿਹਾ ਤੇ ਜੂਨ ਦੀ ਬੱਚਿਆਂ ਦੀ ਛੁੱਟੀਆਂ ਪਈ ਦੀਆਂ ਨੇ। ਠੀਕ ਹੈ ਜੀ ਤੇ ਫੇਰ ਫੋਨ ਹਾਂਜੀ ਤੇ ਬੱਚੇ ਦੇ ਬਾਰੇ ਗੱਲ ਕਰਨੀ ਸੀ ਕਿ ਮਤਲਬ ਕਿ ਹਰ ਟਾਈਮ ਫੋਨ ਲੈ ਕੇ ਬੈਠੇ ਰਹਿੰਦੇ ਨੇ ਹਰ ਟਾਈਮ ਮਤਲਬ ਕਿ ਦੇਖੋ ਫੋਨ ਦੇ ਅਹ ਫਾਇਦੇ ਵੀ ਨੇ ਨੁਕ ਸਾਨ ਵੀ ਨੇ ਠੀਕ ਹੈ ਜੀ ਹਾਂਜੀ। ਪਰ ਅਗਰ ਕੋਈ ਬੱਚਾ ਦੇਖੋ ਅੱਜ ਕੱਲ੍ਹ ਦੇ ਬੱਚਿਆਂ ਨੂੰ ਦੇਖੋ ਐਕਟੀਵਿਟੀ ਇਹਨਾਂ ਦੀ ਬਿਲਕੁਲ ਵੀ ਨੀ ਹੈ ਪੇਰੈਂਟਸ ਇਹਨਾਂ ਨੂੰ ਜਾਨ ਮੁੱਚ ਕੇ ਮੈਨ ਤੇ ਇਵੇਂ ਲੱਗਦਾ ਤੇ ਇਵੇਂ ਲੱਗਦਾ ਜੀ ਇਹਨਾਂ ਨੂੰ ਜਾਨ ਮੂਚ ਕੇ ਕੇ ਫੋਨ ਪਕੜਾ ਦਿੰਦੇ ਨੇ ਤਾਂ ਕਿ ਤੁਸੀਂ ਸ਼ਾਂਤ ਰਵੋ।
ਸ਼ਾਂਤ ਰ ਹਮ ਬਸ-ਬਸ ਉਹੀ ਫਿਰ ਕਮਜ਼ੋਰੀ ਬਣ ਜਾਂਦੀ ਹੈ, ਪੇਰੈਂਟਸ ਦੀ ਉਹ ਕਮਜ਼ੋਰੀ ਫੜ ਲੈਂਦੇ ਹੈਗੇ ਆ ਬੱਚੇ ਬਈ ਹਾਂ ਇਹਨਾਂ ਦੀ ਕਮਜ਼ੋਰੀ ਅਸੀਂ ਰੋਵਾਂਗੇ ਸਾਨੂੰ ਫ਼ੋਨ ਦੇਣਗੇ ਉਹੀ ਫਿਰ ਕਈ ਵਾਰ ਖ਼ਤਰਨਾਕ ਵੀ ਸਾਬਿਤ ਹੋ ਜਾਂਦਾ, ਬੱਚਾ ਕਈ ਵਾਰੀ ਫੋਨ ਚ ਪੜ੍ਹਾਈ ਕਰਦਾ ਕਰਦਾ ਗੇਮ ਖੇਲਣ ਲੱਗ ਜਾਂਦਾ ਵਾ
ਜੀ ਸਹੀ ਕਹਿੰਦੇ
ਗੇਮ ਖੇਡਦਾ ਰਹਿੰਦਾ ਬੈਠਾ ਆ
ਹਾਂਜੀ
ਓੰਨੇ ਕੰਮ ਖਰਾਬ ਕਰਤਾ ਨਾ ਲੋਕਡਊਨ ਜਿਹੜੀ ਪੜ੍ਹਾਈ ਆਉਣ ਲੱਗ ਗਈ ਆਨਲਾਈਨ ਹੁਣ ਵੀ ਆਨਲਾਈਨ ਹੀ ਚਲ ਰਹੀ ਹੁਣ ਤਾਂ ਕਲਾਸਾਂ ਲੱਗ ਰਹੀਆਂ ਸਕੂਲ ਜਾ ਰਹੇ ਨੇ ਬੱਚੇ ਉਹ ਨੇ ਹੁਣ ਰਸਤੇ ਫੜ ਲਿਆ ਔਨ-ਲਾਈਨ ਦਾ
ਹਾਂਜੀ ਜੀ ਜੀ ਬਿਲਕੁਲ ਸਹੀ ਕਹਿੰਦੇ ਬ ਨਿਆ ਰਸਤਾ ਮਿਲ ਗਿਆ ਇਹਨਾ ਨੂੰ
ਮੈਡਮ ਵੀ ਸਕੂਲ ਆਂਦੀਆ ਕੇ ਬੈਠ ਕੇ ਮਾੜਾ ਮੋਟਾ ਪੜਾਇਆ ਠੀਕ ਆ, ਬਲੈਕ ਬੋਰਡ ਤੇ ਨਹੀਂ ਤਾਂ ਨਹੀਂ ਬਲੈਕ ਬੋਰਡ ਬਲੈਕ ਤੇ ਬਲੈਕ ਹੀ ਪਏ ਤੇ, ਵਾਈਟ ਕੁਛ ਲਿਖਿਆ ਹੀ ਨਹੀ ਗਿਆ
ਸਹੀ ਕਹਿੰਦੇ ਫਿਰ ਉਹ
ਥੱਲੇ ਬਲੈਕ ਔਰ ਵਾਈਟ ਹੁੰਦੇ ਸੀਗੇ ਲਿਖ ਚੌਕ ਥੱਲੇ ਕਿਸ ਥੱਲੇ ਡਿੱਗਿਆ ਰਹਿੰਦਾ ਸੀਗਾ ਬੱਚੇ ਸ਼ਰਾਰਤ ਕਰਦੇ ਸੀ ਥੱਲੇ ਹੱਥ ਲਾ ਕੇ ਇੱਕ ਦੂਜੇ ਦੇ ਮੂੰਹ ਤੇ ਲਾ ਦੇਣਾ ਹੁਣ ਥੱਲੇ ਡਿੱਗਿਆ ਇਹ ਚੌਕ ਮਿਲਦੇ ਨੀ ਹੁਣ ਬੱਚੇ ਸ਼ਰਾਰਤ ਨਹੀ ਕਰਦੇ
ਜੀ-ਜੀ ਸਹੀ ਕਿਹਾ, ਦੇਖੋ ਹਾਂਜੀ
ਬਹੁਤ ਸ਼ਰਾਰਤਾ ਕੀਤੀਆਂ
ਜੀ ਜੀ ਜੀ ਸਹੀ ਕਿਹਾ ਸਾਡ ਉਹ ਅਸੀਂ ਆਪਣੇ ਟਾਈਮ ਚ ਦੇਖੋ ਤੁਹਾਨੂੰ ਪਤਾ ਉਹੇ ਗੁੱਲੀ ਡੰਡਾ ਅਸੀਂ ਖੇਲਦੇ ਸੀ ਕ੍ਰਿਕਟ ਖੇਲਦੇ ਸੀ ਠੀਕ ਹੈ, ਜੀ ਹਾਂਜੀ ਜੀ- ਜੀ
ਬਹੁਤ ਖੇਡਾਂ ਸੀਗੀਆਂ ਪਹਿਲਾਂ ਬਹੁਤ ਖੇਡਾਂ ਸੀਗੀਆਂ ਪਹਿਲਾਂ ਸਾਈਕਲ ਸਾਈਕਲ ਦੇ ਹਾਂ ਸਾਈਕਲ ਦੇ ਟਾਇਰ ਚਲਾਣੇ ਇਹ ਕਰ ਲਿਆ ਉਹ ਕਰ ਲਿਆ ਬਹੁਤ ਪਹਿਲਾ ਟਾਈਮ ਹੋਰ ਸੀਗਾ ਹੁਣ ਤਾਂ ਬਸ ਫੋਨ-ਫੋਨ ਖਾ ਗਿਆ ਸਾਰੇ
ਜੀ ਜੀ ਸਹੀ ਗੱਲ ਐ, ਅਗਰ ਦੇਖੋ ਜਿਵੇਂ ਤੁਸੀਂ ਅਹ ਕਿਆ ਗੁੱਲੀ ਡੰਡਾ ਤੇ ਅੱਜ ਦੇ ਜਨਰੇਸ਼ਨ ਨੂੰ ਪਤਾ ਹੀ ਨ੍ਹੀਂ ਕਿ ਇਹ ਹੁੰਦਾ ਕੀ ਹੈ
ਯਸ
ਹਾਂਜੀ ਜੀ ਜੀ ਉਹ ਨਾ ਅੱਜ ਕੱਲ ਦੇ ਅੱਜ ਕੱਲ ਅੱਜ ਕੱਲ੍ਹ ਦੇ ਪੇਰੈਂਟਸ ਨਾ ਕਾਫੀ ਅਲਰਟ ਵੀ ਹੋ ਗਏ ਨੇ ਕਿਉਂਕਿ ਦੇਖੋ ਹੁਣ ਜੋ ਮਤਲਬ ਕਿ ਕਾਫ਼ੀ ਸੈਂਸਟਿਵ ਗੱਲ ਕਰਨ ਲੱਗੀਆਂ ਹੁਣ ਜਿਵੇਂ ਰੋਡ ਤੇ ਬੱਚੇ ਦੇ ਮਤਲਬ ਕਿ ਕੋਈ ਅ ਖਤਰੇ ਆਉਂਦੇ ਨੇ ਜੀ ਉਹ ਚੁੱਕਿਆ ਗਿਆ ਇਸ ਕਰਕੇ ਨਾ ਪੇਰੈਂਟਸ ਨਾ ਹੁਣ ਬੱਚਿਆਂ ਨੂੰ ਨਾ ਬਾਹਰ ਭੇਜ
ਹੁਣ ਉਹ ਟਾਈਮ ਰਹਿ ਵੀ ਨਹੀਂ ਹੁੰਦਾ ਕਾਫੀ ਯਾਨੀ ਕਿ ਆਧ ਲੁਧਿਆਣੇ ਪੰਜਾਬ ਦੀ ਕਈ ਅ ਪਤ ਨਹੀਂ ਸਹੀ ਹੈ ਨੌ ਕੁੜੀਆਂ ਅ ਕਿਡਨੈਪ ਹੋ ਚੁੱਕੀਆਂ
ਹਾਂਜੀ ਸਹੀ ਕਹਿੰਦੇ ਪੈ ਕਰਕੇ ਨਾ ਪੇਰੈਂਟਸ ਨਾਲ ਕਾਫੀ ਅਲਰਟ ਹੋਗੇ ਹਾਂਜੀ, ਹਾਂਜੀ ਜੀ ਜੀ, ਸਹੀ ਕਹਿ ਰੇ, ਦੇਖੋ ਸਾਰਾ-ਸਾਰਾ ਹਾਂਜੀ ਸਾਡਾ ਟਾਈਮ ਅਲੱਗ ਸੀ। ਅਂ ਮੈਂ ਆਪਣੀ ਗੱਲ ਕਰ ਰਿਹਾ ਅੱਜ ਤੋਂ ਅਹ ਵੀਹ ਸਾਲ ਪੁਰਾਣੀ ਗੱਲ ਕਰ ਰਿਆਂ।
ਜੀ ਤੇ ਉਹ ਸਾਰਾ ਟਾਈਮ ਤੋਂ ਵੀਹ ਸਾਲ ਪੁਰਾਣਾ ਸੀ ਤਾਂ ਤਾਂ ਕਾਫ਼ੀ ਮਾਹੌਲ ਬਹੁਤ ਸ਼ਾਨਦਾਰ ਬਹੁਤ ਮਜ਼ੇਦਾਰ ਸੀ। ਸਾਰੇ ਇਕੱਠੇ ਹੋ ਕੇ ਰਹਿੰਦੇ ਸੀ ਹੁਣ ਤਾਂ ਦੇਖੋ ਹਾਂਜੀ ਜੀ ਜੀ।
ਹੁਣ ਨ ਹੁਣ ਦਾ ਕਿਸ ਕਿਸੇ ਦਾ ਮੂੰਹ ਕਿਹੜੀ ਸਾਈਡ ਨੂੰ ਆ ਕਿਹੜੇ ਦਾ ਕਿਸੇ ਦਾ ਕਿਹੜੀ ਸਾਈਡ ਨੂੰ ਆ ਸਭ ਅਪ ਆਪਣੇ ਆਪਣੇ ਕੰਮਾਂ ਚ ਬਿਜੀ ਐ। ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਈਂ ਕੋਈ ਕਿਸ ਕਿਸੇ ਕੋਲ ਬੈਠ ਕੇ ਰਾਜੀ ਨਈਂ। ਪਹਿਲੇ ਵਾਲੀ ਗੱਲਬਤ ਨਈਂ ਰਹੀ ਹੁਣ।
ਜੀ। ਹਂ ਹਾਂਜੀ ਚਲੋ ਠੀਕ ਐ, ਸਤਿ ਸ੍ਰੀ ਅਕਾਲ ਜੀ।
ਓਕੇ ਸਤਿ ਸ਼੍ਰੀ ਅ ਕਾਲ ਜੀ।